ਚਲੋ
ਹੈਲੋ।
ਹੈਲੋ, ਸਤਿ ਸ੍ਰੀ ਅਕਾਲ ਜੀ, ਸਤ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ?
ਵਧੀਆ, ਜੀ ਤੁਸੀਂ ਦੱਸੋ?
ਠੀਕ ਹੈ ਜੀ, ਕੀ ਕਰਦੇ ਪਏ ਓ
ਕੁਸ਼ ਨੀ ਬਸ ਵੇਹਲੇ ਤੁਸੀਂ ਦੱਸੋ
ਹਾਂ, ਬਸ ਮੈਂ ਵੀ ਇਹੀ ਤੁਹਾਨੂੰ ਪੁੱਛਣਾ ਸੀਗਾ ਕਿ ਤੁਹਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਰੂਟੀਨ ਹੈਗੀ ਹੈ ਰੋਜ਼ ਮਰ੍ਰਾ ਜ਼ਿੰਦਗੀ ਕਿੱਦਾਂ ਉੱਠ ਕੇ ਕਿਸ ਤਰ੍ਹਾਂ ਤੁਹਾਡਾ ਸਟਾਰਟ ਹੁੰਦਾ ਦਿਨ ਰੋਜ਼
ਮੇਰਾ ਦਿਨ ਤਾਂ ਮਤਲਬ ਕੀ ਸਵੇਰੇ ਉੱਠੀ ਦਾ ਹੈ ਸੱਤ ਕੁ ਵਜੇ ਫਿਰ ਉਸ ਤੋਂ ਬਾਅਦ ਵਿੱਚ ਉੱਠ ਕੇ ਆਏ ਸਿੱਧਾ ਹੀ ਰੋਟੀਆਂ ਬਣਾਈ ਦੀਆਂ ਆ ਤੇ ਰੋਟੀਆਂ ਬਣਾਣ ਤੋਂ ਬਾਦ ਫੇਿਰ ਬਾਦ ਭਾਂਡੇ ਧੋਈ ਦੇ ਖਵਾਈ ਦੀ ਸਾਰੇ ਘਰਦਿਆਂ ਨੂੰ ਫੇਰ ਉਸ ਤੋਂ ਬਾਦ ਵਿੱਚ ਰੋਟੀ ਪਾਣੀ ਕਰਨ ਤੋਂ ਬਾਦ ਨਾ ਆਪਾਂ ਉਹ ਕਰਦੇ ਆਾਂ ਕੀ ਫੇਰ ਨ੍ਹਾ ਈ ਧੋਈ ਦਾ ਨ੍ਹਾ ਨ੍ਹਾ ਧੋ ਕੇ ਫਿਰ ਬਸ ਫਰੈਸ਼ ਹੋ ਕੇ ਫੇ ਬਸ
ਹਾਂ
ਕੁਸ਼ ਨੀ ਫੇਰ ਮਤਲਬ ਕਿ ਆਪਾਂ ਜਿੱਦਾਂ ਕਿ ਉੱਠ ਜਾਂਦੇ ਹਾਂ ਫਿਰ ਕੁੱਛ ਨਾ ਕੁਛ ਕਰ
ਹਾਂ, ਹਾਂਜੀ- ਹਾਂਜੀ -ਹਾਂਜੀ -ਹਾਂਜੀ- ਹਾਂਜੀ। ਹਾਂਜੀ- ਹਾਂਜੀ ਇਹ ਤੇ ਗੱਲ ਹੈਗੀ ਤੁਹਾਡੀ ਹਾਂਜੀ। ਘਰਾਂ ਦੇ ਕੰਮ ਤਾਂ ਮੁੱਕਦੇ ਹੀ ਨੀ ਹੈਗੇ ਜਿਉਂ ਉੱਠ ਜਾਓ ਤੇ ਬਸ ਹਾਂ ਮੇਰਾ ਵੀ ਇਹੀ ਰੂਟੀਨ ਹੈ ਵੀ ਹੈਲੋ। ਹੈਲੋ, ਹਾਂ ਸਾਡਾ ਵੀ ਏਹੀ ਰੂਟੀਨ ਹੈ ਸਵੇਰੇ ਆਪਣੇ ਹਾਂਜੀ ਸਵੇਰੇ ਮੇਰਾ ਵੀ ਇਹੀ ਰੂਟੀਨ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ, ਕੇ ਪੈਲਾਂ ਇਸ਼ਨਾਨ ਪਾਣੀ ਕਰਕੇ, ਪਾਠ ਪੂਜਾ ਕਰਕੇ ਫੇਿਰ ਕਿਚਨ ਚ ਵੜਨਾ ਫੇਿਰ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਅਲ ਛੁੱਟੀਆਂ ਹੈਗੀਆਂ ਨੇ ਤੇ ਬੱਚੇ ਕਦੀ ਕੈਂਦੇ ਨੇ ਨਿੰਬੂ ਪਾਣੀ ਬਣਾ ਦਿਓ ਕਦੀ ਸਾਨੂੰ ਕੋਈ ਚੀਜ਼ ਬਣਾ ਦਿਓ ਖਾਣ ਵਾਸਤੇ ਦਿਲ ਕਰਦਾ ਕਦੀ ਮੰਮਾ ਟੋਸਟ ਬਣਾ ਦਿਓ ਸਾਰੀ ਦੇਆੜੀ ਬਸ ਕਿਚਨ ਚ ਹੀ ਨਿਕਲ ਜਾਂਦੀ ਹੈ ਪਤਾ ਹੀ ਨੀ ਲੱਗਦਾ ਹੈਗਾ ਕਿ ਕਿੱਥੇ ਦਿਨ ਚੜਿਆ ਤੇ ਕਿੱਥੇ ਰਾਤ ਪੈ ਗਈ ਨਵੀਆਂ ਨਵ ਹਾਂਜੀ-ਹਾਂਜੀ। ਬਸ ਨਵੀਂ ਨਵੀਆਂ ਰੈਸਪੀਆਂ ਦੇਖਦੇ ਰਹਿੰਦੇ ਨੇ ਮੰਮੀ ਆਹ ਟਰਾਈ ਕਰ ਲਓ ਆਹ ਟਰਾਈ ਫੋਟੋਆਂ ਸਾਨੂੰ ਭੇਜੀ ਜਾਂਦੇ ਹੋ ਕੁਛ ਬਣਾਓ ਤੁਸੀਂ ਏਦਾਂ ਦਾ ਕੁਛ ਦਿਖਾਓ ਸਾਨੂੰ ਬਣਾ ਕੇ ਜੇ ਆਉਂਦਾ ਤਾਂ ਉਹ ਤਾਂ ਅੱਗੋਂ ਜਿੱਦਾਂ ਨਾ ਅਗਲੇ ਨੂੰ ਵਾਰਨਿੰਗ ਦਿੰਦੇ ਨੇ, ਹਾਂਜੀ ਵਾਰਨਿੰਗ ਦਿੰਦੇ ਸਾਨੂੰ ਵੀ ਕੀ ਬਣਾਇਆ ਕੀ ਬਣਾਇਆ ਹਾਂਜੀ-ਹਾਂਜੀ, ਹਾਂਜੀ-ਹਾਂਜੀ
ਪਾ ਦਿੰਦੇ ਆ। ਸ਼ੇਅਰ ਕਰ ਦਿੰਦੀ ਆ, ਕਿ ਆਹ ਰੀਲ ਸ਼ੇਅਰ ਕਰਦੀ ਰੈਸਪੀ ਵੀ ਆਹਬਣਾ ਦੋ ਨਵੀਆਂ-ਨਵੀਆਂ ਰੈਸ
ਹਾਂ, ਫਿਰ ਮੈਂ ਕਹਿੰਦੀ ਸ਼ੈੱਫ ਬਣ ਜਾਂਦੇ ਨੇ, ਪੂਰਾ ਟੈਸਟ ਕਰ ਟੇਸਟ ਕਰਕੇ ਫਿਰ ਸਾਨੂੰ ਦੱਸਦੇ ਨੇ ਕਿ ਇਹ ਫੋਟੋ ਵਰਗੀ ਨੀ ਬਣੀ ਚੀਜ਼ ਪ੍ਰੋਪਰ ਓਦਾਂ ਦੀ ਹੈਗੇ। ਛੋਟੇ- ਛੋਟੇ ਨੇ ਤੇ ਬਸ, ਆਹੀ ਕੰਮ ਆ। ਉਹਨਾਂ ਨੂੰ ਵੀ ਬਣਾ ਕੇ ਦੇ ਦਿਓ। ਸਾਰੇ ਜਣੇ ਇਹ ਨੀ ਦੇਖਦੇ ਕਿ ਇੱਕ ਪਾਣੀ ਵਾਲੀ ਬੋਟਲ ਵੀ ਫਰਿੱਜ ਵਿੱਚ ਭਰ ਕੇ ਰੱਖਦੀ ਏ। ਉਹ ਨੀ ਉਹ ਬਸ ਫੇਿਰ ਪੜ੍ਹਾਉਣਾ ਲਿਖਾਉਣਾ ਸਕੂਲ ਦਾ ਕੰਮ ਕਰਵਾਉਣਾ ਛੁੱਟੀਆਂ ਸਕੂਲ ਖੁੱਲਣ ਵਾਲੇ ਨੇ ਤੇ, ਹੋਮਵਕ ਇਹਨਾਂ ਨੇ
ਹਾਂਜੀ, ਬਸ ਰਹਿ ਗਏ ਹਫ਼ਤਾ ਕ ਰਹਿ ਗਿਆ ਛੁੱਟੀਆਂ ਦਾ ਉਸ ਤੋਂ ਬਾਅਦ ਸਕੂਲ
ਨੇ ਹਾਂਜੀ, ਤੁਹਾਡੇ ਤੇ ਹਫਤਾ ਕ ਰਹਿ ਗਿਆ ਸਾਡੇ ਤੇ ਦੋ ਤਿੰਨ ਦਿਨ ਹੀ ਰਹਿ ਗਏ ਨੇ ਸੋਮਵਾਰ ਨੂੰ ਤਾਂ ਸਕੂਲ ਸਟਾਟ ਨੇ ਤੇ ਕਰਦੇ ਕੱਖ ਵੀ ਨੀ ਗੇ। ਸਾਰਾ ਅਜੇ ਹੋਮਵਰਕ ਪਿਆ ਹੋਇਆ ਛੁੱਟੀਆਂ ਦਾ ਪਹਿਲਾਂ ਤਾਂ ਸਾਰਾ ਸਮਾਂ ਘੁੰਮਣ ਤੇ ਲੱਗੇ ਰਹਿੰਦੇ ਸੀ। ਇੱਧਰ ਜਾਣਾ ਉੱਧਰ ਜਾਣਾ ਕਦੀ ਮਾਮਿਆਂ ਦੇ ਕਦੀ ਦਾਦਕਿਆਂ ਦੇ ਕਦੀ ਕਿਤੇ ਕਦੀ ਕਿਤੇ ਤੇ, ਹੁਣ ਬਸ ਤੇ ਜੇ ਕਿਤੇ ਇਹਨਾਂ ਕੋਲੋਂ ਪਾਣੀ ਦਾ ਗਿਲਾਸ ਇੱਕ ਮੰਗਲੋ ਤੇ ਫੇਰ ਕਹਿਣਗੇ। ਆਪੇ ਫੜ ਲ ਉੱਠ ਕੇ
ਅਸੀਂ ਵੀ ਤਾਂ ਏਦਾਂ ਕਰਦੇ ਹੁੰਦੇ ਸੀ। ਆਪਣੇ ਟਾਈਮ ਤੇ ਸਾਰਾ ਪਰ ਅਸੀਂ ਏਦਾਂ ਕਰਦੇ ਹੁੰਦੇ। ਅਸੀਂ ਕੰਮ ਕਰਕੇ ਫੇਿਰ ਘੁੰਮਣ ਫਿਰਨ ਜਾਂਦੇ ਹੁੰਦੇ ਸੀ। ਫਿਰ ਆਰਾਮ ਨਾਲ ਘੁੰਮਦੇ ਹੁੰਦੇ ਸੀ। ਕੋਈ ਟੈਂਨਸ਼ਨ ਨਹੀ ਹੁੰਦੀ ਸੀਗੀ ਨਹੀਂ ਤੇ, ਹੁਣੱ ਅਜ-ਕੱਲ ਤਾਂ ਬੱਚੇ ਕਈ ਲੋਕ ਅੱਜ-ਕੱਲ ਤਾਂ ਬਹੁਤ ਚੈਂਟ ਹੈ। ਜਿੱਦਾ ਬਾਹਰੋਂ ਲੋਕ ਕਿ ਕੰਮ ਕਰਾ ਲੈਂਦੇ ਆ। ਪੈਸੇ ਦੇ ਕੇ
ਠੀਕ, ਹੂ-ਹੂ-ਹੂ- ਹਾਂ। ਇਹ ਤਾਂ ਗੱਲ ਹੈਗੀ ਆ
ਤਾਂ, ਬਸ ਛੁੱਟੀਆਂ ਪਈਆਂ ਆ। ਹੁਣ ਕਿਤੇ ਜਾਈਦਾ ਨੀ ਆ ਉੱਠੀ ਦਾ ਆ ਕੰਮ ਕਰੀਦਾ, ਥੋੜਾ ਬਹੁਤਾ ਫਿਰ ਬਾਅਦ ਚੋਂ ਫੋਨ ਚਲਾ ਲਈਦਾ ਆ ਉਸ ਤੋਂ ਬਾਅਦ ਵਿੱਚ ਫੇਰ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ ਆ। ਫਿਰ ਰੋਟੀ ਪਾਣੀ ਕਰੀਦਾ ਆ
ਹ
ਏਦਾਂ ਹੀ ਨਿਕਲ ਜਾਂਦਾ। ਸਾਰਾ ਦਿਨ
ਸਵੇਰ ਹਾਂ ਸਵੇਰ ਤੋਂ ਉੱਠੀ ਦਾ ਆ। ਉੱਠ ਕੇ ਪਹਿਲਾਂ ਆਪਣਾ ਮਹਾਰਾਜ ਦਾ ਨਾਮ ਲੈ ਕੇ ਮੁੜ ਕੇ ਰਸੋਈ ਚ ਵੜ ਜਾਓ ਤੇ, ਉਸ ਤੋਂ ਬਾਅਦ ਕੱਪੜੇ ਧੋਣੇ ਮਸ਼ੀਨ 'ਚ ਪਾ ਦਿਓ ਇੱਥੇ ਕੋਈ ਹਾਊਸ ਸੈਲਵਰ ਵੀ ਨੀ ਮਿਲਦੀਆਂ ਹੈਗੀਆਂ। ਪਿੰਡਾਂ ਵਿੱਚ ਤਾਂ ਆਪ ਹੀ ਕਰਨਾ ਪੈਂਦਾ, ਸਾਰਾ ਕੁਛ
ਸਹੀ ਗੱਲ ਹੈ। ਪਿੰਡਾਂ ਚ ਹਾਊਸਮੇਟ ਹੁੰਦੀਆਂ ਹੀ ਨ ਆ ਬਹੁਤ ਮਤਲਬ ਹੁੰਦੀਆਂ ਪਰ, ਸਾਡੇ ਪਿੰਡ ਵੀ ਹੈਨੀ ਸਾਡੇ ਪਿੰਡ ਵੀ ਬਹੁਤ ਘੱਟ ਆ
ਹਾਂ, ਇੱਕ ਤਾਂ ਆਹ ਗਰਮੀ ਨੇ ਮੱਤ ਮਾਰੀ ਹੈ। ਉਹਤੋਂ ਬੱਚਿਆਂ ਨੇ ਤੇ ਫੇਰ ਕਹੀ ਦਾ ਚਲੋ, ਕੋਈ ਗੱਲ ਨੀ। ਹਾਂ
ਅਸੀਂ ਤਾਂ ਸਾਰਾ ਦਿਨ ਸਾਡੀ ਤੇ ਹੀ ਰੂਟੀਨ ਆ ਕੰਮ ਕੁਮ ਕਰਕੇ ਏਸੀ ਚ ਵੜ ਜਾਂਦੇ ਹਾਂ। ਸਾਰਾ ਦਿਨ ਪਰ ਇਹ ਤੇ ਬੱਤੀ ਵੀ ਨੀ ਨਾ ਆਉਂਦੀ, ਕੀ ਕਰੀਏ ਪਿੰਡਾਂ 'ਚ ਤਾਂ ਬੱਤੀ ਵੀ ਨੀ ਆਉਂਦੀ
ਹਾਂਜੀ -ਹਾਂਜੀ -ਹਾਂਜੀ -ਹਾਂਜੀ, ਤੇ ਜੇ ਹਾਂ ਹਾਂ ਇਹ ਤੇ ਗੱਲ ਹੈਗੀ ਹੈ, ਬਸ ਇਹੀ ਤੇ ਟੈਂਸ਼ਨਾਂ ਹੋਰ ਤਾਂ ਕੋਈ ਟੈਸ਼ਨ ਨਹੀਂ ਹੈਗੀ ਹਾਂ, ਬ ਸਾਡੇ ਵੀ ਹੁਣੇ ਹਜੇ ਲਾਈਟ ਆਈ ਹੈ।
ਜਦੋਂ ਕੋਲਜ ਸ਼ੁਰੂ ਹੋਏ ਨੇ, ਓਦੋਂ ਫੇਰ ਵੱਖਰਾ ਹੋਇਆ ਕਰਨਾ, ਉੱਠਿਆ ਕਰਨਾ ਸਵੇਰੇ ਸੱਤ ਸਤ ਵਜੇ ਕੋਲਜ ਲਈ ਜਾਯਾ ਕਰਨਾ, ਫੇਰ ਉਸ ਤੋਂ ਬਾਦ ਚਾਰ-ਸਾਢੇ ਚਾਰ ਘਰ ਆਇਆ ਕਰਨਾ, ਉਸ ਤੋਂ ਬਾਦ ਰੈਸਟ ਕਰਕੇ ਅਦਾਂ ਘੰਟਾ -ਘੰਟਾ ਉਸ ਤੋਂ ਬਾਦ ਕੰਮ ਜੇੜਾ ਕੋਲਜ ਤੋਂ ਮਿਲਿਆ ਓਹ ਕਰਕੇ, ਓਸ ਤੋਂ ਬਾਦ ਵਿੱ ਘਰਦਿਆਂ ਦੀ ਥੋੜ੍ਹੀ ਜਿਹੀ ਹੈਲਪ ਕਰਿਆ ਕਰਨੀ ਆ, ਫੇਰ ਸੋਜੀਆ ਕਰਨੈ।
ਤੇ ਕੋਲੇਜ ਤੁਸੀਂ ਹੁਣ ਕੀ ਕਰ ਨਾ ਅੱਗੋਂ, ਅੱਗੋਂ ਕੀ ਕਰਨਾ ਕੋਲਜ ਵਿੱਚ?
ਹੁਣ ਅੱਗੇ ਮੈਂ ਕੋਲਜ ਚ' ਓਹ ਕਰਨੈ ਮਤਲਬ, ਮੇਰਾ ਫਸਟ ਈਅਰ ਆ ਕੋਲਜ ਦਾ, ਮੈਂ ਹੁਣ ਅੱਗੇ ਓਹ ਕਰਨੈ, ਬੀਏ ਕਰਨੀ ਏ ਨਾ।
ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ। ਚਲੋ ਵਧੀਆ ਗੱਲ, ਅਪਣੇ ਆਪ ਨੂੰ ਬਿਜ਼ੀ ਰੱਖਦੇ ਹੋ ਤੁਸੀਂ, ਹਨਾ।
ਹਾਂਜੀ, ਹੁਣ ਤਾਂ ਬੌਤ ਵੇਲੇ ਰੈ ਲਏ, ਹੁਣ ਤਾਂ ਬੋਰ ਹੋ ਗਏ ਆ, ਹੁਣ ਫਿਲਮਾਂ ਵੇਖ ਲਈ ਦੀਆਂ ਫੋਨ ਤੇ ਵੈਬ ਸੀਰੀਜ਼ ਦੇਖ ਲੀਦੀਆਂ ਆਂ, ਫੇਰ ਏੱਕ ਫਿਲਮ ਦੇਖਲੋ, ਫੇਰ ਦੂਜੀ ਫਿਲਮ ਫਿਰ ਘਰ ਦੇ ਵੀ ਬੋਲਦੇ ਆ, ਕਿ ਅੱਖਾਂ ਖ਼ਰਾਬ ਹੋ ਜਾਣੀਆਂ, ਆਹ ਹੋ ਜਾਣਾ, ਓਹ ਹੋ ਜਾਣੈ।
ਹਾਂ, ਟੀਵੀ ਵੀ ਕਿੰਨਾ ਕ--ਹਾਂ। ਹੂੰ, ਸਾਡਾ ਵੀ ਰੂਟੀਨ ਉੱਦਣ ਹੀ ਬਣਨੈ ਜਿੱਦਨ ਬੱਚੇ ਸਕੂਲ ਜਾਣੇ ਨੇ, ਹੁਣ ਕਾਹਦੀ ਰੂਟੀਨ ਐ ਸਾਡੀ। ਕੋਈ ਰੂਟੀਨ ਨ੍ਹੀਂ ਹੈਗੀ, ਕੋਈ ਉੱਠਣ ਬੈਠ ਠਣ ਦਾ ਨੀ ਟਾਈਮ, ਕੋਈ ਖਾਣ-ਪੀਣ ਦਾ ਨੀ ਟਾਈਮ, ਬਸ ਅਪਣੇ ਰਸੋਈ ਤੋਂ ਅ ਏਸੀ ਆਲੇ ਰੂਮ ਤੱਕ, ਤੇ ਏਸੀ ਆਲੇ ਰੂਮ ਤੋਂ ਚਲੋ ਫੇਰ ਦੁਬਾਰਾ ਰਸੋਈ ਵਿੱਚ, ਕਿਚਨ ਵਿੱਚ, ਏਹੀ ਕੰਮ ਐ। ਤੇ ਜਾਂ ਫੇਰ ਓਧਰੋਂ ਆੰਦੀਐ ਡਿਮਾਂਡਾਂ ਇਹਨਾਂ ਦੀਆਂ ਪੂਰੀਆਂ, ਹਾਂ।
ਹੁਣ ਹੁਣ ਤੇ ਛੁੱਟੀਆਂ ਕਰਕੇ ਆ, ਮਤਲਬ ਏਦਾਂ ਹੋਯਾ ਪਿਆ ਆ। ਨਹੀਂ ਤਾਂ ਫਿਰ ਉਦਾਂ ਤਾਂ ਡੇਲੀ ਲਾਈਫ ਸਾਡੀ ਦੂਸਰੀ ਹੁੰਦੀ ਏ, ਹੁਣ ਤਾਂ ਬਸ ਉੱਠੋ ਕੰਮ ਕਰੋ, ਸੋਜੋ, ਖਾਲੋ, ਪੀਲੋੋ, ਫੇਰ ਸੋਜੋ। ਬਸ ਏਹੀ ਆ, ਹੁਣ ਤਾਂ ਘਰੇ ਰੈ ਰੈ ਕੇ ਵੀ ਬੋਰ ਹੋ ਗਿਆ, ਹੁਣ ਤਾਂ
ਹੂੰ। ਇੱਕ ਏੱਧਰ ਸਾਡੇ ਝੋਨਾ ਲੱਗਦਾ ਪਿਆ ਓਧਰ ਜਾਣਾ ਪੈਂਦਾ ਦੋ ਤਿੰਨ ਵਾਰੀ, ਬਈਆਂ ਵਾਸਤੇ ਚਾਹ ਲੈ ਜਾਓ ਪਾਣੀ ਲੈ ਜੋ, ਉਨਾਂ ਨੂੰ ਪਿੱਛੇ ਦੇਖੋ ਕੰਮ ਕਰਦੇ ਕਿ ਨਹੀਂ ਕਰਦੇ। ਤੇ ਫਿਰ ਏਹ ਵੀ ਦੇਖਣਾ ਪੈਂਦੈ, ਨਾਲੇ ਓਦਾਂ ਵੀ ਡੋਕਟਰ ਸੈਰ ਦੱਸਦੇ ਨੇ। ਏਦਾਂ ਦੇ ਕੰਮ ਬੰਦਾ ਕਰ ਆਵੇ ਤੇ ਵਧੀਆ ਰੈੰਦਾ, ਸੈਰ ਦੀ ਸੈਰ ਹੋ ਜਾਂਦੀ ਐ, ਤੇ ਨਾਲੇ
ਸੈਰ ਦੀ ਸੈਰ, ਡੇਲੀ ਰੂਟੀਨ 'ਚ ਹੁਣ ਜਿੱਦਾਂ ਨਾ ਅ ਅਪਾਂ ਸਾਰਾ ਦਿਨ ਏ ਸੀ ਚ' ਰੇਨੇ ਆ, ਫੇਰ ਓਸ ਤੋਂ ਬਾਦ ਵਿੱਚ ਨਾ ਸੈਰ ਸੁਰ ਕਰਨ ਦਾ ਵੀ ਦੇਲ ਨੀ ਕਰਦਾ, ਕਿਉਂਕਿ ਸਾਰਾ ਦਿਨ ਤੋਂ ਹੋਣ ਏਸੀ 'ਚ ਬੈਠੇ ਰੈੰਣੇ ਆ। ਫਿਰ ਸਾਰੇ ਜਣੇ ਬੈਂਦੇ ਸਾਰਿਆਂ ਨੂੰ ਵੈਣਾ ਪੈਂਦਾ ਗਰਮੀ 'ਚ, ਐਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਚਲਾ ਕੇ ਬੈਣੈ ਹੁਣ ਜਿੱਦਾਂ ਸਾਡੇ ਏਥੇ ਏਸੀ ਚਲਾ ਲੈਂਦੇ ਆ, ਬਸ ਫਿਰ ਸਾਰੀ ਜਾਣੇ ਏ ਸੀ ਵਾਲੇ ਕਮਰੇ 'ਚ ਬੈਠੇ ਰੈੰਦੇ ਆ, ਕੋਈ ਮਤਲਬ ਉੱਠਦਾ ਨੀ, ਸਾਰੇ ਐਵੇ ਬੈਠੇ ਉੱਠੇ ਰੈਣਾ, ਇੱਕ ਜਣੇ ਨੇ ਉੱਠਣਾ ਕੰਮ ਕਰਨਾ, ਫੇਰ ਦੂਸਰੇ ਨੇ ਉੱਠ ਜਾਣਾ ਫਿ ਪੈਲੇ ਨੇ ਆ ਜਾਣਾ ਹੋਲੀ ਅ ਵੰਡ-ਵੰਡ ਕੇ ਕੰਮ ਕਰ ਲਈਦੈ ਨਾ, ਗਰਮੀ ਬੜੀ ਐ। ਪੱਖੇ ਤੋਂ ਬਿਨਾਂ ਤਾਂ ਰਿਹਾ ਹੀ ਨੀ ਜਾਂਦਾ, ਬੱਤੀਆਂ ਐ ਕੱਟ ਲੈਂਦੇ ਆ।
ਹੂੰ। ਕੈਣ ਨੂੰ ਤੇ ਫਿਰ ਸਾਰੇ ਕੈ ਦਿੰਦੇ ਨੇ ਕਿ, ਸਾਰਾ ਕੁਛ ਤੇ ਮਸ਼ੀਨੀ ਯੂਗ ਹੈਗੈ। ਭਵਾਂ ਮਸ਼ੀਨ 'ਚ ਕੱਪੜੇ ਪਾਣੇ ਤੇ ਕੱਪੜੇ ਪਾ ਕੇ, ਧੋ ਕੇ ਸਿਖਾਣੇ ਤਾਂ ਆਪ ਈ ਐ ਨਾ। ਉਨਾਂ ਨੂੰ ਭੋਂ ਮਸ਼ੀਨ ਨੇ ਸਿਖਾਂ ਦਿੰਣੇ ਆਂ, ਫੈਰ। ਤੈਅ ਲਾਓ, ਇਹਨਾਂ ਨੂੰ ਪ੍ਰੈੱਸ ਕਰੋ, ਇਹਨਾਂ ਨੂੰ ਜਗ੍ਹਾ ਤੇ ਰੱਖੋ, ਕਿਸੇ ਦੀ ਜਰਾਬ ਨੀ ਲੱਭਦੀ ਕਿਸੇ ਦੀ, ਫਿਰ ਮੁੜ ਕੇ ਦਸਤਾਨੇ ਨੀ ਲੱਭਦੇ, ਏਹੀ ਕੁਛ ਹੀ ਤੇ ਰੈੰਦੈ ਸਾਰੀ ਦਿਹਾੜੀ।
ਹੁਣ ਜੇ ਸਮਝੋ ਇੰਨੀ ਗਰਮੀ 'ਚ ਕੋਈ ਪ੍ਰੋਗਰਾਮ ਹੋਵੇ, ਤੇ ਕਿੱਦਾਂ ਬੰਦਾ ਜਾਵੇ? ਕਿੱਦਾਂ ਆਵੇ? ਓਥੇ ਵੀ ਪ੍ਰੋਗਰਾਮ ਤੇ ਵੀ ਬੰਦਾ ਬੋੰਦ ਤਲਿਆ ਹੋਵੇ ਹਰ ਪਾਸੇ, ਸਿਰ ਹੀ ਦੁੱਖਦਾ ਮਤਲਬ ਹੁਣ ਤਾਂ। ਹੁਣ ਤਾਂ ਵੈਸੇ ਆਲਸ ਬਹੁਤ ਹੋ ਗਿਆ, ਕਿਉਂਕਿ ਇੱਕ ਮਹੀਨਾ ਉਹ ਚੱਲਲਾ ਘਰੇ ਇਦਾ ਲੰਮੇ ਫਿਰ ਥੋੜਾ ਬਹੁਤਾ ਕੰਮ ਕਰੀਦਾ ਆ, ਜਿਹੜਾ ਮਾੜਾ ਮੋਟਾ ਅ ਆਪਣੇ ਆਇਆ ਆ, ਕਰਕੇ ਫੇਿਰ ਰੈਸਟ ਕਰਦੇ ਰਹਿੰਦੇ ਆਾਂ ਤੇ ਹੁਣ ਸ਼ਰੀਰ ਵਿਦਾ ਦਾ ਹੀ ਹੋ ਚੱਲਲਾ ਹੁਣ ਜਿਆਦਾ ਕੰਮ ਅਜੇ ਕਹੀਏ, ਕਿ ਆਪਾਂ ਕਰ ਲਈਏ ਸਾਡੇ ਤਾਂ ਦ ਉਹ ਵੀ ਨੀ ਹੁੰਦਾ। ਆਲਸੀ ਆਉਂਦੀ ਹੈ।
ਤੇ ਜਾਣਾ ਹੈ ਨਨਾਾਨ ਦੇ ਘਰ, ਉਹਨਾਂ ਦੇ ਘਰ ਪ੍ਰੋਗਰਾਮ ਤੇ ਇਹ ਹੀ ਸੋਚਾ ਪੁੀ ਜਾਂਦੀ ਹ ਕਿ ਗਰਮੀ ਚ' ਪਾਉਣਾ ਕੀ ਹੈ, ਪਾਉਣਾ ਕੀ ਹੈਏ, ਤੇ ਬੱਚੇ ਕਹਿੰਦੇ ਨੇ ਮੰਮੀ ਜੋ ਪਾਉਣਾ ਪਾ ਲੋ। ਤੁਸੀ ਦੇਖ ਲੋ, ਮੈਂ ਤੇ ਕਹਿੰਦੀ ਥੋੜਾ ਕਿਤੇ ਕਲੇਸ਼ ਹੀ ਭਅ ਛੱਡਾਂ। ਤੇ ਨਾ ਹੀ ਜਾਵਾਂ ਉੱਥੇ, ਹੋਰ ਕੀ ਕਰਾਂ, ਇਨੀ ਮੈਨੂੰ ਤਾਂ ਟੈਸ਼ਨ ਹੋਈ ਪਈ ਹੈ। ਹੋਰ ਕੀ ਇੱਕ ਦੀ ੳਤੋਂ ਗਰਮੀ, ੳਤੋਂ ਗਰਮੀ ਦੇ ਵਿੱਚ ਪ੍ਰੋਗਰਾਮ ਰੱਖ ਲਿਆ ਨਾ ਖਾਣ ਦਾ ਮਜ਼ਾ, ਤੇ ਨਾ ਪੀਣ ਦਾ ਮਜਾ। ਅਡੀ ਦੂਰ ਜਾਣਾ, ਨਾ
ਵੈਸੇ ਵੀ ਨਾ ਕਹਿਣ ਨੂੰ ਹੀ ਹੈ ਕਿ, ਅਸੀਂ ਆਪਣੀ ਗੱਡੀ 'ਚ ਜਾਣਾ ਆਪਣੀ ਆ ਜਾਣਾ ਆ, ਉੱਥੇ ਵੀ ਏਸੀ ਹੈ ਇਏਦਾਂ ਉਦਾਂ, ਪਰ ਉਹ ਤਾਂ ਫੇਰ ਵੀ ਗਰਮੀ ਤਾਂ ਲੱਗਦੀ ਹੈ ਗਰਮੀ ਤਾਂ ਹੈਗੀ, ਉਹ ਤਾਂ ਲੱਗਣੀ ਹੀ ਲੱਗਣੀ ਆ।
ਹਾਂਜੀ, ਹਾਂਜੀ, ਹਾਂਜੀ
ਸਵੇਰੇ ਉੱਠੋ, ਤੜਕੇ ਉੱਠੋ, ਫੇਰ ਜਾਓ ਜੇ ਵਾਪਸ ਆਉਣਾ, ਫੇਿਰ ਵਾਪਸ ਵਾਪਸ ਆ ਕੇ ਕੰਮ ਕਰੋ, ਕੰਮ ਔਖਾ ਹੀ ਹੁੰਦਾ ਵੈਸੇ ਤਾਂ।
ਇੱਕ ਤੇ ਫੇਿਰ ਮੈਂ ਘਰ ਟਿਊਸ਼ਨਾਂ ਵੀ ਪੜ੍ਹਾਦੀ ਹ ਨਾ ਬੱਚਿਆਂ ਨੂੰ, ਫਿਰ ਉਹਨਾਂ ਦਾ ਵੀ ਮੈਨੂੰ ਵੇਖਣਾ ਪੈਂਦਾ ਹ। ਕਿ ਉਹ ਵੀ ਆ ਜਾਣੇ ਟਾਈਮ ਤੇ ਆ ਜਾਣੇ ਨੇ, ਉਹਨਾਂ ਦੀ ਫ ਟਿਊਸ਼ਨਾਂ ਵੀ ਸਾਰਾ ਦੇਖਣਾ ਪੈਂਦਾ ਹੈ। ਫਿਰ ਕਹਿੰਦੇ ਹਾਂ ਚੱਲੋ ਫਰੀ ਕੀ ਕਰਨਾ ਬੈਠਣਾ ਘਰ, ਉਹਦੇ ਨਾਲ ਦੇ ਨਾਲ ਫ਼ਿਰ ਮੇਰੇ ਆਪਣੇ ਛੋਟੇ ਬੱਚੇ ਵੀ ਬੈਠ ਜਾਂਦੇ ਨੇ, ਪੋਤੇ ਪੋਤੀਆਂ ਵੀ ਬਹਿ ਜਾਂਦੀਆਂ ਨੇ ਤੇ ਕਹਿੰਦੇ ਨੇ ਚੱਲ ਦਾਦੀ ਸਾਨੂੰ ਪੜਾ ਦੇ ਸਾਨੂੰ ਪੜਾ ਦੇ, ਫਿਰ ਮੈਂ ਕਹਿੰਦੀ ਆ ਚੱਲ ਕੋਈ ਗੱਲ ਨੀ ਪੜ ਲੋ ਤੁਸੀਂ, ਜਰੂਰ ਕਿਸੇ ਦੀ ਹਾਂ ਇਹ 'ਚ, ਹੀ ਹਾਂ
ਮੈਂ ਤਾਂ ਹੁਣ ਬੋਰ ਹੋ ਗਈ ਮੈਂ ਤਾਂ ਹੁਣ ਬਸ ਉਡੀਕਦੀ ਪਈ ਹਾਂ, ਕਦੋਂ ਮੇਰੇ ਕੋਲਜ ਖੁਲਣੇ ਹ ਤੇ ਫੇਰ ਕਦੋਂ ਅਸੀਂ ਜਾਈਏ, ਤੇ ਮਤਲਬ ਥੋੜ੍ਹਾ ਬਿਜੀੀ ਕਰੀਏ ਆਪਣੀ ਲਾਈਫ ਨੂੰ, ਇਏਦਾਂ ਤਾਂ ਬਸੀ ਹੀ ਬੋਰ ਹੋ ਗਏ ਹ। ਹੁਣ ਜਾਵਾਂਗੇ ਹੌਲੀ ਹੌਲੀ ਰੂਟੀਨ ਬਣਨੀ ਹੈ, ਪਹਿਲਾਂ ਤਾਂ ਬੜਾ ਔਖਾ ਲੱਗਣਾ ਇਕ ਦੋ ਇੱਕ ਦੋ ਦਿਨ ਉੱਠੋ ਹੋਏ ਨਾ ਉਸ ਤੋਂ ਬਾਅਦ ਔਖਾ ਲੱਗਣਾ ਆ, ਕਿ ਨਹੀਂ ਛੁਟੀਆਂ ਹੀ ਚੰਗੀਆਂ ਸੀ ਉਹੀ ਵਧੀਆ ਤੇ ਫੇਰ ਉਸ ਤੋਂ ਬਾਅਦ, ਫੇਰ ਅਸੀਂ ਛੁੱਟੀਆਂ ਭਾਲਦੇ ਫਿਰਨਾ।
ਹਮ, ਮੈਂ ਤੇ ਕਹਿੰਦੀ ਹਾਂ ਕਿ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਕਾਮਯਾਬ ਕਰਦਾ ਰਹੇ, ਤੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਵਧੀਆ ਲੱਗਾ, ਚਲੋ ਜੀ ਸਤਿ ਸ਼੍ਰੀ ਅਕਾਲ ਅਕਾਲ, ਧੰਨਵਾਦ ਜੀ। ਮ।